ਸਤਿ ਸ਼੍ਰੀ ਅਕਾਲ ਕੀ ਹਾਲ ਨੇ ਵਧੀਆ ਤੁਸੀਂ ਦੱਸੋ
ਬਸ ਵਧੀਆ ਜੀ
ਕੀ ਬਣਾਇਆ ਤੁਸੀਂ ਅੱਜ
ਅਸੀਂ ਅੱਜ ਜੀ ਵੀ ਬਣਾਈ ਹੈ
ਅੱਛਾ
ਹਾਂਜੀ ਔਰ ਨਾਲ ਰ
ਹਾਂਜੀ
ਨਾਲ ਰਾਇਤਾ ਪਾਇਆ ਸੀ ਉਹਦਾ ਬੂੰਦੀ ਦਾ ਤੇ ਨਾਲ ਅੰਬ ਖਾਧੇ ਸੀ
ਅੱਛਾ ਅੱਛਾ
ਹਾਂਜੀ ਤੁਸੀਂ ਕੀ ਖਾਧੈ
ਅਸੀਂ ਕਟਹਲ
ਹਾਂਜੀ
ਕਟੈਰ ਬਣਾਇਆ ਸੀ ਕਟੈਰ
ਅੱਛਾ ਅੱਛਾ ਹਾਂ ਉਹ ਵੀ ਬਹੁਤ ਸਵਾਦ ਹੈ
ਹਮ
ਮੇਰੀ ਆਵਾਜ਼ ਬੈਕ ਆ ਰਹੀ ਮੈਨੂੰ
ਤੁਹਾਨੂੰ ਆ ਰਹੀ ਹੈ
ਹਾਂਜੀ ਹਾਂ ਮੈਨੂੰ ਮੇਰੀ ਆਵਾਜ਼ ਆ ਰਹੀ ਏ
ਮੇਰੀ ਆ ਰਹੀ ਹੈ ਨਾ ਤੁਹਾਨੂੰ
ਹਾਂਜੀ ਹਾਂਜੀ ਤੁਹਾਡੀ ਤੇ ਆ ਰਹੀ ਏ ਨਾਲ ਮੈਨੂੰ ਆਪਣੀ ਆਵਾਜ਼ ਬੈਕ ਆ ਰਹੀ
ਅੱਛਾ
ਹਾਂਜੀ ਹੋਰ ਸੁਣਾਓ ਤੁਹਾਨੂੰ ਨਾ ਕਿਹੜੇ ਕਿਹੜੇ ਤਿਉਹਾਰ ਵਧੀਆ ਲੱਗਦੇ ਐ
ਮੈਨੂੰ ਵੇਸਾਖੀ ਬਹੁਤ ਅੱਛਾ ਲੱਗਦੈ
ਅੱਛਾ ਵਿਸਾਖੀ ਹਾਂਜੀ ਓਹ ਤੋ ਵੈਸੇ ਵੀ ਸਿੱਖਾਂ ਦਾ ਬਾ ਫਸਲਾਂ ਦਾ ਤਿਉਹਾਰ ਹੈ ਹੋਰ ਜੀ ਹੋਰ ਕਿਹੜੇ ਤਿਉਹਾਰ ਵਧੀਆ
ਬਾਕੀ ਦੀਵਾਲੀ ਵੀ ਬਹੁਤ ਅੱਛਾ ਤਿਉਹਾਰ ਉਹਦੇ ਅੰਦਰ ਨਵੇਂ ਨਵੇਂ ਕੱਪੜੇ ਪਾਣ ਨੂੰ ਮਿਲਦੇ ਨੇ ਤੇ
ਹਾਂਜੀ
ਆਪਣੇ ਘਰ ਨੂੰ ਸਾਫ਼ ਸਫ਼ਾਈ ਰੱਖਣ ਦਾ ਮਤਲਬ
ਹਾਂਜੀ ਹਾਂ ਹਮ ਮੈਨੂੰ ਤਾਂ ਆਪੇ ਦੀਵਾਲੀ ਬਹੁਤ ਵਧੀਆ ਲੱ ਐਵੇਂ ਤਾਂ ਦੇਖੋ ਸਾਰੇ ਤਿਉਹਾਰ ਵਧੀਆ ਨੇ ਲੇਕਿਨ ਸਭ ਤੋਂ ਵਧੀਆ ਤਿਉਹਾਰ ਦੀਵਾਲੀ ਲੱਗਦੈ
ਹਾਂਜੀ
ਕਿਉਂਕਿ ਕਿਉਂਕਿ ਦੀਵਾਲ ਮਹੀਨਾ ਪਹਿਲੇ ਤੋਂ ਵੀ ਅੰਦਰ ਉਤਸ਼ਾਹ ਸ਼ੁਰੂ ਹੋ ਜਾਂਦੇ ਕਿ ਘਰ ਸਾਫ਼ ਕਰਨੈ ਉਹ ਘਰ ਪੂਰਾ ਰੋਗਨ ਕਰਵਾਣਗੇ ਹੈ ਫਿਰ ਕੋਈ ਉਹ ਕਰਵਾਉਣ ਲਈ ਫਤਲਬ ਕੋਈ ਘਰ ਦਾ ਹੱਥ ਛੋ ਠੀਕ ਕਰਾਉਣ ਪ ਲਈਏ ਤੇ ਲੋਕ ਮਹੀਨਾ ਦੋ ਮਹੀਨੇ ਪਹਿਲਿਆਂ ਤੋਂ ਹੀ ਦੀਵਾਲੀ ਆ ਤੇ ਸ਼ੁਰੂ ਹੋ ਜਾਂਦੇ ਨੇ ਘਰ ਆਪਣੇ ਸਾਫ਼ ਸੁੂਫ਼ ਕਰਵਾਣੇ ਤੇ ਉਹ ਨਾ ਮਤ ਹੀ ਮਨ 'ਚ ਐਵੇਂ ਖੁਸ਼ੀ ਸ਼ੁਰੂ ਹੋ ਜਾਂਦੀ ਏ ਕਿ ਦੀਵਾਲੀ ਆ ਰਹੀ ਏ ਦੀਵਾਲੀ ਆ ਰਹੀ ਏ ਤੇ ਦੀਵਾਲੀ ਉਹਨਾਂ ਅੱਜ ਵੀ ਚਾਅ ਹੁੰਦਾ।
ਹਾਂਜੀ
ਔਰ ਦੂਸਰੀ ਚੀਜ਼ ਕਿ ਦੀਵਾਲੀ ਦਾ ਤਿਉਹਾਰ ਵੈਸੇ ਪੰਜ ਦਿਨ ਤੱਕ ਚੱਲਦੈ
ਹਾਂਜੀ
ਤੇ ਜਿਵੇਂ ਕਿ ਅਹ ਧਨ ਤੇਰਸ ਸ਼ੁਰੂ ਹੋ ਜਾਂਦਾ। ਮੈਂ ਆਪਣਾ ਬਈਆ ਦੂਜ ਤੱਕ ਚੱਲਦਾ।
ਹਾਂਜੀ -ਹਾਂਜੀ
ਤੇ ਤੁਸੀਂ ਧਨਤੇਰਸ ਕੀ ਕੀ ਕਰਦੇ ਹੋ।
ਸਾਡੀ ਤੇ ਆਪਣੀ ਸ਼ੋਪ ਹੈਗੀ ਹੈ ਜੀ ਤੇ ਫਿਰ ਇਹ ਤੇ ਅਸੀਂ ਬਹਿ ਜਾਂਦੇ ਹਾਂ ਸਾਡੇ ਦਾਦੂ ਹੈਗੇ ਨੇ ਉਹਨਾਂ ਨਾਲ
ਅੱਛਾ -ਅੱਛਾ ਠੀਕ ਹੈ।
ਤੇ ਮਤਲਬ ਸਾਡੇ ਗ੍ਰਾਹਕ ਚੁਰਾਉਂਦੇ ਨੇ ਉਹਨਾਂ ਨੂੰ ਵੈਸੇ ਵੀ ਹਿੰਦੂ ਵਗੈਰਾ ਜੋ ਹੈਗੇ ਨੇ ਉਹ ਬਹੁਤ ਜ਼ਿਆਦਾ ਸਾਡੀ ਦੁਕਾਨ ਤੇ ਆਉਂਦੇ ਨੇ ਕਿਉਂਕਿ ਧਨ ਧਨ ਧਿਰਸ ਵਗੈਰਾ ਤੇ -ਤੇ ਬਹੁਤ ਜ਼ਿਆਦਾ ਹੀ ਆਉਂਦੇ ਨੇ।
ਹਾਂਜੀ ਉਹ ਮਤਲਬ ਜੋ ਸਾਡੇ ਹਿੰਦੂ ਭਰਾ ਭੈਣ ਨੇ ਉਹ ਧਨਤੇਰਸ ਤੇ ਉਹਨਾਂ ਦੇ ਹੁੰਦਾ ਹੈ ਨਾ ਕਿ ਬਈ ਉਹਨਾਂ ਨਵਾਂ ਭਾਂਡਾ ਦੇਣਾ ਹੁੰਦਾ। ਤੇ ਉਸ ਕਰਕੇ ਤੁਹਾਡੇ ਤੇ ਧਨਤੇਰਸ
ਖੂਬ ਤੁਹਾਡੀ ਦੁਕਾਨ ਉਹ ਹੁੰਦੀ ਹੋਏਗੀ ਮਤਲਬ ਰੌਨਕ ਹੁੰਦੀ ਏ।
ਹਾਂਜੀ ਬਹੁਤ ਰੌਣਕ ਹੁੰਦੀ ਏ।
ਹੂੰ
ਬਾਕੀ ਧੰਨ ਤੇ ਤੁਸੀਂ ਕਿੱਥੇ ਜਾਂਦੇ ਹੋ।
ਹਾਂਜੀ
ਹਾਂਜੀ ਤੁਸੀਂ ਤਨਤੇਰਸ ਤੇ ਕੀ ਕਰਦੇ ਹੋ।
ਅਸੀਂ ਤਾਂ ਤਨਤੇਰਸ ਤੇ ਬ ਬਾਜ਼ਾਰ ਚਲੀ ਜਾਈਦਾ। ਨੂੰ ਘੁਮਾਣ ਵਾਸਤੇ ਕਿਉਂਕਿ ਬਾਜ਼ਾਰ ਇੰਨਾ ਸੋਹਣਾ ਲਗ ਹੁੰਦੀਆਂ ਨੇ ਸਜਿਆ ਹੁੰਦਾ। ਜੱਗ ਮੱਗ ਕਰਦਾ ਹੁੰਦਾ ਤੇ ਚਲੋ ਥੋੜੀ ਰੌਣਕ ਹਲੇੇ ਹਾਂ ਅਗਰ ਕੋਈ ਕਰ ਤੇ ਫਿਰ ਸ਼ੋਪਿੰਗ ਵੀ ਕਰਦੇ ਆਂ।
ਹਾਂਜੀ ਅਸੀਂ ਮਤਲਬ ਰਾਤ ਦੇ ਟਾਈਮ ਧਨਤੇਰਸ ਵਗੈਰਾ ਤੇ ਬਾਹਰ ਜਾਂਦੇ ਹਾਂ ਤੇ ਇੱਕ ਚੀਜ਼ ਤਨਤੇਰਸ ਤੇ ਔਰ ਉਹ ਝਾੜੂ ਲਿਆਣੀ ਹੁੰਦੀ ਹੈ। ਘਰ ਬਾਕੀ ਉਹ ਵਗੈਰਾ ਖਰੀਦ ਕੀ ਪੈਣਦੇ ਨੇ ਅੱਛਾ -ਅੱਛਾ ਬਾਕੀ ਉਹ ਟੋਏ ਟੋਇਜ਼ ਵਗੈਰਾ ਵੀ ਉਹ ਖਿਡੌਣੇ ਲੱਗੇ ਹੁੰਦੇ ਨੇ ਉਹ ਵੀ ਬੜੇ ਅੱਛੇ ਲੱਗਦੇ ਨੇ। ਹਾਂ ਸੋ ਪੀਸ ਸੋਹਣੀਆ- ਸੋਹਣੀਆ ਹਾਂਜੀ- ਹਾਂਜੀ
ਹਾਂਜੀ ਤੇ ਤੁਸੀਂ ਉਹ ਕਰਦੇ ਹੋ ਦੀਵਾਲੀ ਵਾਲੇ ਗੁਰਦੁਆਰੇ ਜਾਂਦੇ ਹੋ।
ਹਾਂਜੀ
ਅੱਛਾ ਜੀ ਅਸੀਂ ਤਾਂ ਆਪ
ਹੂੰ ਹੈਲੋ ਹੈਲੋ ਹੈਲੋ ਅੱਛਾ ਹੈਲੋ ਹੈਲੋ
ਹਾਂਜੀ ਆਵਾਜ਼ ਨਹੀਂ ਆ ਰਹੀ ਸੀ ਮੈਨੂੰ
ਮੈਨੂੰ ਵੀ ਨਹੀਂ ਆ ਰਹੀ ਸੀ ਇੱਕਦਮ ਘੱ ਆਵਾਜ਼ ਨਹੀਂ ਆਈ ਸੀ
ਹਾਂਜੀ ਤੇ, ਮੈਂ ਕਹਿ ਰਹੀ ਸੀ ਕਿ ਅਸੀਂ ਪਹਿਲੇ ਅਹ ਗੁਰਦੁਆਰੇ ਦੀਵਾਲੀ ਜਗਾ ਕੇ ਆਈ ਦੀ ਏ, ਫੇਰ ਅਸੀਂ ਆਪਣੇ ਘਰ ਆ ਕੇ, ਬੰਦੀ ਜੋੜ ਦਿਵਸ ਦੀ ਅਰਦਾਸ ਕਰਦੇ ਆਂ।
ਹਾਂਜੀ ਹਾਂਜੀ, ਫੇਰ ਔ ਦੇ ਬਾਦ ਪਟਾਕੇੇ ਜਲਾਦੇ ਆ, ਹਾਂਜੀ
ਉਹ ਪਿੱਛੇ ਪੈਂਦੇ ਹੈ, ਕੀ ਈ ਕੇ ਚਲਾਉਾਨਣੇ ਐ, ਤੇ ਫੇਰ ਬੱਚਿਆਂ ਨੂੰ ਪਟਾਕੇ ਵੀ ਇਹਨਾਂ ਦੇ ਪਾਪਾ, ਇੰਨਾ ਢੇਰ ਪਟਾਕਿਆਂ ਦਾ ਲੈ ਕੇ
ਹਾਂਜੀ ਹਾਂਜੀ ਹਾਂਜੀ ਮਤਲਬ ਘੱਟ ਹੀ ਚਲਾਉਂਦੇ ਨੇ ਹੁਣ ਤੇ, ਪਹਿਲੇ ਚਲਾਉਂਦੇ ਸੀ ਕਿ ਵਾਕੇਈ, ਤੁਹਾਨੂੰ ਸ਼ੋਕ ਐ। ਨਹੀਂ ਮੈਨੂੰ ਜ਼ਿਆਦਾ ਨਹੀਂ ਹੈਗਾ ਸ਼ੋਂਕ। ਐਵੇਂ ਈ, ਪੋਲਿਊਟ ਕਰਨਾ ਆਪਣੀ ਧਰਤੀ ਨੂੰ, ਹਾਂਜੀ, ਐ ਤੇ ਤੁਹਾਡੀ
ਸੋਚ ਹੈ।
ਨਾਲੇ ਉਹ ਕੁੱਤੇ, ਕੁੱਤੇ ਬਿੱਲਿਆਂ ਵੀ ਪਰੇਸ਼ਾਨ ਹੁੰਦੇ ਨੇ ਐਵੇਂ, ਬਟ
ਬਿਲਕੁਲ ਬਿਲਕੁਲ, ਇਹ ਤੇ ਮਤਲਬ ਮੈਂ ਕਹਿੰਦੀ ਆਂ, ਸੋ ਵਿੱਚੋਂ ਕੋਈ
ਦੋ ਬੰਦਿਆਂ ਦੀ ਹੈ।
ਯੇ ਜੈਸੀ
ਹਾਂਜੀ
ਕੀ ਤੁਸੀਂ ਆਪਣੀ ਧਰਤੀ ਬਾਰੇ, ਔਰ ਜਾਨਵਰਾਂ ਬਾਰੇ, ਇਨਾ ਸੋਚਦੇ ਹੋ। ਤੇ ਤੁਂ ਪਟਾਕੇ ਚਲਾਣਾ ਪਸੰਦ ਨਹੀਂ ਕਰਦੇ।
ਨਹੀਂ ਵੈਸੇ
ਮੈਂ ਤਤੇ ਕਹਿੰਨੀ ਆਂ, ਹਰ ਇਨਸਾਨ ਹਰ ਇਨਸਾਨ ਨੂੰ ਇਹ ਪੁੱਛਣਾ ਚਾਹੀਦਾ ਹੈ, ਕਿ ਸਾਨੂੰ ਧਰਤੀ ਖ਼ਰਾਬ ਨਹੀਂ ਕਰਨੀ ਅ ਪੋਲਿਊਸ਼ਨ ਨੀ ਕਰਨਾ, ਮਤਲਬ ਨੂੰ ਦੂਰ ਨੀ ਕਰਨਾ, ਤੇ ਨਾਲੇ ਵਿਚਾਰੇ ਜਾਨਵਰਾਂ ਬੇਜੁਬਾਨ
ਸੋਚਣਾ ਚਾਹੀ ਐ, ਹਾਂਜੀ ਹਾਂਜੀ।
ਕਿਉਂਕਿ ਪਟਾਕਿਆਂ ਦੇ ਨਾਲ, ਉਹ ਇੰਨਾ ਦੇ ਹੋਰ ਡਰਦੀ ਜਾਂਦੀ ਹੈ। ਤੇ ਜਿਹੜੇ ਸਾਡੇ ਕੀ ਪਰਿੰਦੇ ਹੈ। ਉਹ ਤਾਂ ਵਿਚਾਰੇ ਕਈ ਜਾਂਦੇ ਆ, ਪਟਾਕੇਆਂ ਦੀ ਆਵਾਜ਼ਾਂ ਨੂ
ਹਾਂਜੀ ਹਾਂਜੀ, ਔਨਾ ਦਾ ਵਿਚਾਰਿਆ
ਇੰਨਾ ਕਮਜ਼ੋਰ ਹੁੰਦਾ ਨਾ, ਕਿ ਉਹ ਕਿੰਨੇ ਹੀ ਮਰੇ ਹੁੰਦੇ
ਹਾਂਜੀ
ਤੇ ਸਾਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਐ, ਹਾਂ ਚਲੋ ਆ ਪਟਾਕੇ ਪਟੂਕੇ, ਮਤਲਬ ਐਨੀਆਂ, ਜਿਵੇ ਥੋੜਾ ਬਹੁਤ ਲਓ ਫਿਰ ਇੱਕ ਦਰੀ ਡਾ ਲੋ, ਫੇਰ ਇਕ ਗੱਦਾ ਅਨਾਰ ਜਲਾ ਲੋ, ਨਹੀ ਤੇ ਪਟਾਕੇ ਨਹੀ ਜਲਦੇ।
ਵੈਸੇ, ਅਨਾਰ ਵਗੈਰਾ ਨਾਲ ਜ਼ਿਆਦਾ ਬੋਲੀ ਹੁੰਦੀ ਹੈ, ਦੇਖਿਆ ਜਾਏ ਤਾਂ ਹਾਂ ਵੈਸੇ ਹੁੰਦੀ ਤੇ ਹੈ, ਲੇਕਿਨ ਵਧੀਆ ਹਾਂਜੀ ਹਾਂਜੀ
ਇਥੋਂ ਤਾਂ ਵੈਸੇ ਨਾ ਗਰਮੀ ਹੀ ਲੱਗਦੇ ਨੇ, ਤੇ ਬਾਕੀ ਹਾਂ ਬਹੁਤ ਕਰਦੇ ਨੇ, ਲੇਕਿਨ ਜਿਹੜੇ ਉਹ ਹੁੰਦੇ ਨੇ ਨਾ ਬੰਬ ਵਗੈਰਾ ਹੁੰਦੇ ਨੇ, ਉਹ ਬਹੁਤ ਉਹ ਕਰਦੇ ਨੇ, ਨੋਇਸ ਪੋਲਿਊਸ਼ਨ ਉਹ ਜ਼ਿਆਦਾ ਕਰਦੇ ਨੇ।
ਹਾਂਜੀ ਹਾਂਜੀ
ਉਹਦੇ ਨਾਲ, ਮਤਲਬ ਆਪ ਛੋਟੇ ਛੋਟੇ ਬੱਚਿਆਂ ਤੇ ਵੀ ਦੇਖੋ, ਠਾਂ ਠਾਹ ਆਵਾਜ਼ਾਂ ਆਉਂਦੀਆਂ ਨੇ, ਤੇ ਛੋਟੇ ਛੋਟੇ ਬੱਚੇ ਵੀ ਡਰਦੇ ਹੈ, ਤੇ ਬੇਜ਼ੁਬਾਨ ਜਾਨਵਰ ਹੋਵੇ, ਪੱਖੀ ਗਏ ਸਾਰੇ ਖੇਡਣ
ਹਾਂਜੀ ਹਾਂਜੀ
ਹ ਹੋਰ ਦੱਸੋ ਹੋ ਹੋਰ ਤੁਸੀਂ ਫਿਰ ਅਗਲੇ ਦਿਨ ਕੀ ਕਰਦੇ
ਦੀਵਾਲੀ ਦੇ ਅਗਲੇ ਦਿਨ ਤੇ ਬੜਾ ਬੋਰਿੰਗ ਜਾਂਦਾ ਹੈ ਕਿਉਕਿ ਦੀਵਾਲੀ ਜ ਖਤਮ ਹੋ ਜਾ ਤੇ ਕਿੰਨਾ ਅਜੀਬ ਜਿਹਾ ਲੱਗਦਾ ਹੈ ਫਿਰ
ਹਾਂ ਹਾਂ ਉਹ ਤੇ ਹੈ ਉਹ ਤਾਂ ਸਾਰਿਆਂ ਨੂੰ ਲ ਹਾਲੀ ਦਾ ਅਗਲਾ ਦਿਨ ਬੋਰਿੰਗ ਜਿਹਾ ਲੱਗਦਾ ਕਿਉਂਕਿ ਪਹਿਲੇ ਇੰਨੀ ਰੌਣਕਾਂ ਹੁੰਦੀਆਂ ਅਗਲੇ ਇਕਦਮ ਚੁੱਪ ਚਾਪ ਹੋ ਜਾਂਦੀ
ਹਾਂਜੀ ਹਾਂਜੀ ਹਮ
ਤੁਸੀਂ ਅਸੀਂ ਤਾਂ ਨਾ ਪਹਿਲੇ ਗੁਰਦੁਆਰੇ ਉੱਥੇ ਨਾ ਚਲੀ ਗੁਰਦੁਆਰੇ ਚਲੀ ਜਾਈ ਅਸੀਂ ਦੀਵਾਲੀ ਦੇ ਅਗਲੇ
ਹਾਂਜੀ
ਤੇ ਉਹਦੇ ਨਾਲ ਥੋੜਾ ਮਨ ਹੋ ਜਾਂਦਾ ਹੈ ਕਿ ਦਿਨ
ਮੈਂ ਵੀ ਨਾਲ ਹੀ ਚਲੇ ਜਾਨੀ ਆਂ ਮੱਥਾ ਟੇਕ ਆ ਅਸੀਂ ਤਾਂ ਵੈਸੇ ਰੈਗੂਲਰ ਹੀ ਜਾਂਦੇ ਹਾਂ ਗੁਰਦੁਆਰੇ ਕਿਉਂਕਿ ਗਤਕਾ ਵਗੈਰਾ ਕਰਦੇ ਆ ਨਾਤੇ
ਅੱਛਾ ਅੱਛਾ ਜੀ ਇਹ ਤਾਂ ਬਹੁਤ ਵਧੀਆ
ਅ
ਵੈਸੇ ਤੇ ਅ ਦੀਵਾਲੀ ਦੇ ਅਗਲੇ ਦਿਨ ਮੈਂ ਸੋਚਦੀ ਹਾਂ ਕਿ ਘਰ ਸਭ ਕੁਛ ਦੋ ਹਦਾ ਸੀ ਕਿਤੇ ਨਾ ਕਿਤੇ ਘੁੰਮਣ ਨੀ ਤਾਂ ਜਾਣਾ ਚਾਹੀਦਾ ਤੇ ਕੀ ਅਗਲੇ ਦਿਨ ਤੁਸੀਂ ਉਹ ਕਰਦੇ ਹੋ ਬਾਈ ਦੂਜ ਮਨਾਉਂਦੇ ਹੋ
ਨਹੀਂ ਸਾਡੇ ਇੱਥੇ ਤੇ ਨੀ ਬਣਾਉਦੇ ਬਾਈ
ਅੱਛਾ ਅੱਛਾ ਹਾਂ ਵੈਸੇ ਸਾਡੇ ਹਿੰਦੂ ਭੈਣ ਭਰਾ ਤੇ ਮਨਾਉਂਦੇ ਨੇ ਕਈ ਸਿੱਖ ਵੀ ਕਰਦੇ ਨੇ ਬਾਕੀ ਦੇ ਦੇਖੋ ਇਹਦੇ ਚ ਕੋਈ ਉਹ ਨੀ ਹੈ ਕਿ ਬਈ ਇਹ ਹਿੰਦੂਆਂ ਦਾ ਤੇ ਹਿੰਦੂ ਹੀ ਮਨਾਉਣਗੇ ਜਾਂ ਸਿੱਖਾਂ ਦਾ ਤੇ ਸਿੱਖ ਮਨਾਉਣਗੇ ਆਪਣੀ ਖੁਸ਼ੀ ਹੈ ਹਨਾ
ਹਾਂਜੀ ਹਾਂਜੀ
ਜਿਹਨੂੰ ਵਧੀਆ ਲੱਗਦਾ ਤੇ ਉਹ ਮਨਾ ਲਏ ਇਹਦੇ ਚ ਕੀ ਹੈ ਭੈਣ ਭਰਾ ਦਾ ਹੀ ਤੇ ਤਿਉਹਾਰ ਹੈ ਤੇ ਭੈਣ ਭਰਾ ਆਪਸ ਚ ਇਸਏੇ ਬਹਾਨੇ ਇਕੱਠੇ ਬਹਿ ਜਾਂਦੇ ਹੈ ਤੇ ਚਲੋ ਦੋ ਮਿੰਟ ਆਪਸ ਚ ਗੱਲਾਂ ਬਾਤਾਂ ਵੀ ਕਰ ਲੈਂਦੇ ਆ ਮਿਲ ਲੈਂਦੇ ਹੈ ਭੈਣਾਂ ਵਿਚਾਰੀਆਂ ਇਸ ਬਹਾਨੇ ਆ ਜਾਂਦੀਆਂ ਨੇ ਤੇ ਵਧੀਆ ਤਿਉਹਾਰ ਦਾ ਤਿਉਹਾਰ ਹੋ ਜਾਂਦਾ ਹੈ ਮਿਲਣਾ
ਹੋ ਜਾਂਦਾ ਖੁਸ਼ੀ ਦੇ ਫ ਹਜੀ
ਹੋਰ ਦੱਸੋ
ਬਸ ਚਲੋ ਜੀ ਸਤਿ ਸ਼੍ਰੀ ਅਕਾਲ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ